ਸਸ੍ਰੀਆਕਾਲ ਐਰ
ਹੋਰ ਕੀ ਹਾਲ ਚਾਲ ਤਾਡੇ?
ਵਧੀਆ, ਵਧੀਆ ਤੁਸੀਂ ਦੱਸੋ ਕੀ ਹਾਲ -ਚਾਲ?
ਸਾਡੇ ਵੀ ਵਧੀਆ, ਮੈਂ ਕੇਆ ਚਲੋ ਤਾਡੇ ਨਾਲ ਅੱਜ ਗੱਲ ਕਰਦੇ ਆਂ ਜੜਾ ਅਪਾਂ ਪਾਣੀ ਪੀਨੇ ਆਂ, ਓ ਸਾਡੇ ਲਈ ਕਿੰਨਾ ਜਰੂਰੀ ਹੈਗਾ ਨਾ।
ਹਾਂ, ਏ ਤੇ ਬਿਲਕੁਲ ਸਹੀ ਗੱਲ ਆਖੀ ਤੁਸੀਂ ਦੇਖੋ ਸਾਨੂੰ ਸੁਣਿਆ ਵੀ ਹੈਗਾ, ਸਾਡੀ ਕਾਵਿਤਾ ਵੀ ਹੈਗੀ ਹੈ, ਕਿ ਜਲ ਜੇੜਾ ਹੈਗਾ ਓ ਜੀਵਨ ਹੈਗਾ। ਕਿਓਂਕਿ, ਸਾਡੀ ਬੋਡੀ ਦੇ ਅੰਦਰ ਸਿਕਸਟੀ ਪਰਸੈਂਟ ਤੇ ਪਾਨੀ ਹੈਗੈ ਨਾ। ਤੇ ਅਗਰ ਪਾਨੀ ਸਾਡੇ ਸ਼ਰੀਰ ਦੇ ਅੰਦਰ ਨੀ ਕੀ ਮਤਲਬ ਜਾਊਗਾ ਅਸੀਂ ਪਾਣੀ ਦੀ ਮਤਲਬ ਜਿਨੂੰ ਸਾ ਸਾਡੀ ਪਾਣੀ ਨੂੰ ਰਿਕੁਆਯਰਮੈਂਟ ਹੈਗਾ ਸਾਡੀ ਬੋਡੀ ਨੂੰ ਅਗਰ ਓ ਅਸੀਂ ਨੀ ਪੀਂਗੇ ਤਾਂ ਸਾਡੀ ਬੋਡੀ ਕੰਮ ਕਿਵੇਂ ਕਰੇਗੀ ਤੁਸੀਂ ਸੁਣਿਆ ਈ ਹੋਏਗਾ। ਕਿ ਅਸੀਂ ਅਹ ਪਾਣੀ ਮਤਲਬ ਖਾਣੇ ਪੀਨਾ ਤੇ ਅਸੀਂ ਸੱਤ ਦਿਨ ਰੈਲਾ ਗੇ ਪਰ ਪਾਣੀ ਬਿਨਾਂ ਅਸੀਂ ਚੌਵੀ ਘੰਟੇ ਨੀ ਰੈ ਸਕਦੇ। ਕਿਉਂਕਿ ਲੰਬੀ ਆਯੂ ਵਾਸਤੇ ਵੀ ਦੇਖੋ ਪਾਣੀ ਪੀਣਾ ਬਹੁਤ ਜ਼ਰੂਰੀ ਹੈਗਾ।
ਬਿਲਕੁਲ-ਬਿਲਕੁਲ ਪਾਣੀ ਤਾਂ ਦੇਖੋ ਆਪਾਂ ਨੂੰ ਜਰੂਰਤ ਹੈ ਆਪਦੇ ਸਰੀਰ ਨੂੰ ਚਲਾਣ ਲਈ ਵੀ ਬੋਤ ਜ਼ਰੂਰੀ ਐ। ਆਪਾਂ ਇੱਕ ਵੱਡਾ ਬੰਦਾ ਐ ਜੇੜਾ ਉਹਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੁੰਦੀ ਐ ਉਹਦੇ ਫੇਫੜੇ ਲਈ ਮਸਤਿਸ਼ਕ ਲਈ ਸਾਡੇ ਜੇੜੇ ਸਰੀਰ ਦੇ ਅੰਗ ਹੁੰਦੇ ਨੇ। ਇਹਨਾਂ ਨੂੰ ਵੀ ਤਾਂ ਫਿਰ ਪਾਣੀ ਦੀ ਜ਼ਰੂਰਤ ਪੈਂਦੀ ਐ। ਆਪਾਂ ਦੇਖੋ ਜਿਵੇਂ ਤੁਸੀਂ ਕਿਆ ਕਿ ਭੋਜਨ ਕੇ ਬਿਨਾਂ ਤੋਂ ਕਈ ਹਮ ਕਈ ਦਿਨਾਂ ਤੱਕ ਜੀਵਿਤ ਰੈ ਸਕਦੇ ਆ ਪਰ ਪਾਣੀ ਬਿਨਾਂ ਨਈ ਰੈ ਸਕਦੇ ਨਾ ਆਪਾਂ
ਹਾਂ ਬਿਲਕੁਲ ਦੇਖੋ ਅ ਹਾਂਜੀ-ਹਾਂਜੀ-ਹਾਂਜੀ ਦੇਖੋ।
ਰੋਜ਼ ਪਾਣੀ ਪੀਣਾ ਚਾਹੀਦਾ ਐ ਆਪਦੇ ਸਰੀਰ ਦੇ ਮਤਲਬ ਸਰੀਰ ਨੂੰ ਜਿੰਨੀ ਜ਼ਰੂਰਤ ਐ ਸਾਨੂੰ ਪਤਾ ਈ ਹੁੰਦਾ ਤੇ ਸਾਫ਼ ਸੁਥਰਾ ਪਾਣੀ ਪੀਣਾ। ਚਾਹੀਦਾ ਜੇੜਾ ਆਪਦੇ ਸਰੀਰ ਲਈ ਵੀ ਅ ਅ ਸਰੀਰ ਨੂੰ ਵੀ ਸਵਸਥ ਰੱਖਦਾ ਹੈ ਸਾਨੂੰ ਮਾਨਸਿਕ ਵੀ ਸਵਸਥ ਦਰੁਸਤ ਰੱਖਦਾ ਹੈ।
ਹਾਂ ਦੇਖੋ ਪਾਣੀ ਹਰ ਸਾਡੇ ਸਰੀਰ ਵਾਸਤੇ ਸਾਡੇ ਸਰੀਰ ਦੇ ਅੰਦਰ ਨਾ ਸੈੱਲ ਹੁੰਦੇ ਐ ਜੀ ਮੈਂ ਕਿਆ ਮਤਲਬ ਤੇ ਸੈੱਲ ਨੂੰ ਜੀਵਿਤ ਰੱਖਣ ਵਾਸਤੇ ਸਾਨੂੰ ਪਾਣੀ ਦੀ ਨਾ ਆਵਸ਼ਕਤਾ ਨੀਡ ਪੈਂਦੀ ਜੀ। ਦੇਖੋ ਜਦ ਸਾਦੇ ਕਦੀ ਪਾ ਤੁਸੀਂ ਨੋਟਿਸ ਕੀ ਤਾ ਹੋਏਗਾ ਪਾਣੀ ਦੀ ਕਮੀ ਹੋ ਜਾਂਦੀ ਐ ਤੇ ਡੀਹਾਈਡ੍ਰੇਸ਼ਨ ਹੋ ਜਾਂਦੀ ਏ ਸਾਨੂੰ ਬੋਡੀ ਸਾਡੀ ਥੱਕ ਜਾਂਦੀ ਹੈਗੀ ਕਮਜ਼ੋਰੀ ਮਹਿਸੂਸ ਹੁੰਦੀ ਹੈਗੀ। ਸਾਡੀ ਬੋਡੀ ਦੇ ਅੰਦਰ ਬਲੱਡ ਨਈ ਸਰਕੂਲੇਟ ਹੁੰਦਾ ਨਾ ਠੀਕ ਨਾਲ ਤੇ ਪੰਜਾਬ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਆਕਸੀਜਨ ਵੀ ਨਈ ਮਿਲਦਾ ਸਾਡੀ ਬੋਡੀ ਨੂੰ ਨਾ।
ਬਿਲਕੁਲ-ਬਿਲਕੁਲ ਹੁਣ ਦੇਖਿਆ ਈ ਐ ਤੁਸੀਂ ਪਾਣੀ ਨਾਲ ਵੀ ਕਈ ਵਾਰ ਹੁੰਦਾ ਐ ਕਿ ਸਾਡਾ ਜੋ ਜਾ ਅਹ ਦਿਮਾਗ ਹੁੰਦੈ। ਉਹਨੂੰ ਵੀ ਕੀ-ਕੀ ਉਹਦਾ ਵੀ ਕਿੰਨਾ ਹਿੱਸਾ ਤੁਹਾਨੂੰ ਪਤਾ ਪਾਣੀ ਦਾ ਹੀ ਹੁੰਦੈ। ਪਾਣੀ ਦੀ ਜਿਵੇਂ ਅਗਰ ਕਮੀ ਹੋ ਜਾਂਦੀ ਐ ਤਾਂ ਆਪਾਂ ਨੂੰ ਕਿੰਨੀ ਮਤਲਬ ਸਾਨੂੰ ਸੋਚਣ ਦੀ ਈ ਸਾਡੀ ਸ਼ਕਤੀ ਸਾਡੀ ਯਾਦਦਾਸ਼ਤ ਵੀ ਤੁਸੀਂ ਵੇਖੀ ਹੋਏਗੀ ਕਿੰਨੀ ਮਤਲਬ ਕਮਜ਼ੋਰ ਹੋ ਜਾਂਦੀ ਐ ਸਾਨੂੰ ਸ ਦਰਦ ਰੈਣਾਂ ਲੱਗ ਜਾਂਦਾ ਹੈ ਆਪਾਂ ਚਿੜਚਿੜੇ ਹੋ ਜਾਂਣੇ ਆਂ ਇਹ ਸਾਰੇ ਕਾਰਨ ਵੀ ਤਾਂ ਪਾਣੀ ਦੇ ਕਾਰਨ ਈ ਸਾਨੂੰ ਹੁੰਦਾ।
ਹਾਂ ਬਿਲਕੁਲ ਸਈ ਆਖਿਆ ਦੇਖੋ ਸਾਡਾ ਡਾਇਜੈਸ਼ਨ ਹੈਗਾ। ਮੈਟਾਬੋਲੋਜ਼ਮ ਹੁੰਦਾ ਜੇੜਾ ਬੋਡੀ ਦਾ ਓ ਵੀ ਤੇ ਪਾਣੀ ਦੇ ਉੱਤੇ ਡਿਪੈਂਡ ਕਰਦਾ। ਤੁਸੀਂ ਪਾਣੀ ਪੀਂਦੇ ਹੋ ਤੇ ਪਾਣੀ ਪੇਟ ਤੇ ਜਾ ਕੇ ਭੋਜਨ ਨੂੰ ਪਚਾਣ ਦੀ ਨਾਲ ਕੈਂਦੇ ਇਹਨਾਂ ਦੇ ਤੁਸੀਂ ਅਗਰ ਖਾਣਾ ਖਾਇਆ ਤੇ ਇੱਕ ਘੰਟੇ ਬਾਦ ਜਾ ਕੇ ਪਾਣੀ ਪੀਓ ਇੱਕਦਮ ਬਿਨਾਂ ਪੀਓ ਪਾਣੀ ਤਾਂ ਕਿ ਓ ਤੁਹਾਡ ਪੇਟ ਤੁਹਾਡੇ ਜੇੜਾ ਭੋਜਨ ਹੈਗਾ ਉਹਨੂੰ ਕਚਰਾ ਬਣਾਏ ਤੁਸੀਂ ਪਾਨੀ ਪੀਓ ਬੈ ਕੇ। ਫੋਟੀ ਫਾਈਵ ਮਿੰਨਟ ਬਾਅਦ ਆਰਾਮ ਨਾਲ ਸਿਪ ਸਿਪ ਕਰਕੇ ਤੁਹਾਨੂੰ ਕਦੀ ਕਬਜ਼ ਦੀ। ਪ੍ਰੋਬਲਮ ਨਹੀਂ ਹੋਣੀਤਦ ਐਸਿਡਿਟੀ ਨਹੀਂ ਹੋਣੀ। ਤੁਵਾਡਾ ਵੇਟ ਹੈ ਉਹ ਸੰਚਲਿਤ ਰਹਿੰਦਾ ਦੇਖੋ ਕੀ ਹੈ ਘੱਟ ਤੋਂ ਘੱਟ। ਦਿਨ ਚ ਤੁਹਾਨੂੰ ਤਿੰਨ ਤੇ ਚਾਰ ਲੀਟਰ ਪਾਨੀ ਤੇ ਜ਼ਰੂਰ ਪੀਨਾ ਚਾਹੀਦਾ ਸਵੇਰੇ ਉੱਠੋ। ਤੁਸੀਂ ਗੁਨਗੁਨਾ ਪਾਣੀ ਪੀਓ ਨਾਲ ਤੁਸੀਂ। ਭੋਜਨ ਕਰਨ ਦੇ ਅੱਧੇ ਘੰਟੇ ਬਾਅਦ ਪਾਨੀ ਪੀਓ। ਕਿਉਂਕਿ ਕੈਲੋਰੀਜ਼ ਬੰਦ ਕਰਨ ਵਾਸਤੇ ਵੀ ਸਾਨੂੰ ਬਹੁਤ ਜ਼ਰੂਰੀ ਹੈਗਾ ਪਾਨੀ ਨਾ। ਸਾਡਾ ਜਿਹੜਾ ਓਵਰ ਈਟਿੰਗ ਦੀ ਸਮੱਸਿਆ ਉਹ ਵੀ ਖ਼ਤਮ ਹੁੰਦੀ ਹੈਗੀ ਔਰ ਸਾਡਾ। ਜੇਹੜਾ ਵੇਟ ਹੈਗਾ ਉਹ ਮਤਲਬ ਸਾਡੇ ਕੰਟਰੋਲ ਚ ਰਹਿੰਦਾ ਹੈਗਾ ਨਾ।
ਬਿਲਕੁਲ‌, ਬਿਲਕੁਲ ਤੁਸੀਂ ਠੀਕ ਕੇਆ ਦੇਖੋ ਪਾਨੀ ਪੀਂਦੇ ਆ ਆਪਾ ਓਦੇ ਨਾਲ ਜੇੜੇ। ਸ-ਸਾਡੇ ਸ਼ਰੀਰ ਵੀਚ ਜੇੜੇ ਹਾਨੀਕਾਰਕ ਟੋਕਸੀਡ ਹੁੰਦੇ ਨੇ। ਓਵੀ ਤੁਆਨੂ ਪਤਾ ਐ ਬਾਹਰ ਨਿਕਲਦੇ ਨੇ ਜੇੜੇ ਈਕ ਤਰਾ ਦੇ ਫਿਲਟਰ ਦਾ ਹੀ ਕੰਮ ਕਰਦੇ ਨੇ। ਦੇਖੇਆ ਹੋਏਗਾ ਤੁਸੀ ਜਿਵੇਂ। ਉਹ ਸਾਡੇ ਜੇ ਕੀਡਨੀਆਂ ਹੁੰਦੀ ਐ ਓਨਦੀ, ਓਦੀ ਰਕਸ਼ਾ ਕਰਦੇ ਨੈ। ਸਾਡੇ ਗੁਰਦੇ ਨੂੰ ਗੁੁਰਦੇ ਵਿੱਚ ਜਿਹੜਾ ਖੂਨ ਹੁੰਦਾ ਹੈ। ਓਨਾਂ ਨੂੰ ਸਾਫ ਕਰਦੈ।
ਹਾਂ ਗੁਰਦੇ ਨੂੰ ਸਾਫ ਕਰਦੈ ਹੈਗਾ ਸਾਡੇ ਨਾਲ।
ਹਾਰ ਨੀਕਲਦੇ ਨੇ।
ਯੂਰਿਕ ਏਸੀਡ ਹੋ ਗਿਆ ਨਾਲ ਜਿਵੇਂ ਜ਼ਹਰੀਲੇ ਤੱਤਵ ਹੋ ਗਏ। ਸੁਣੇਆ ਹੋਏਗਾ ਤੁਸੀ ਕਾਫੀ ਲੋਕਾ ਨੂੰ ਯੂਰਿਕ ਐਸੀਡ ਦੀ ਪ੍ਰੋਬਲਮ ਹੋ। ਜਾਦੀਂ ਹੈ ਓਹ ਤਾਦ ਹੁੰਦੀ ਹੈ ਜਦ ਸਾਡੀ ਕੀਡਨੀ ਪ੍ਰੋਪਰ ਵਰਕ ਨੀ ਕਰਦੀ ਨਾ। ਤੇ ਤਦ ਲੋਕਾ ਨੂੰ ਨਾਲ, ਦੇਖੋ ਏਨੀ ਵੱਡੀ ਅੱਜ- ਕੱਲ। ਤੁਸੀ ਸੁਣੇਆ ਹੀ ਹੋਏਗਾ ਛੋਟੇ-ਛੋਟੇ ਬਚੇਆ ਨੂੰ। ਕੀਡਨੀ ਦੀ ਪ੍ਰੋਬਲਮ ਕੀਡਨੀ ਸਟੋਨ ਦੀ ਪ੍ਰੋਬਲਮ ਹੋ ਜਾਂਦੀ ਏ। ਓ ਕੀਸ ਕਾਰਨ ਹੁੰਦੀ ਏ। ਪਾਨੀ ਨਾ ਪੀਨ ਦੇ ਕਾਰਨ ਹੀ ਤੇ ਹੁੰਦੀ ਹੈਗੀ ਕਿਓਕੀ ਅਗਰ ਵਸੀ ਪਾ ਨੀ ਨੀ ਪੀਵਾਗੇ ਸਾਡੀ ਕੀਡਨੀ ਕਿਵੇਂ ਪ੍ਰੋਪਰ ਵਰਕ ਕਰੇਗੀ? ਕਿਉਂਕਿ ਜਦ।
ਓ ਐ ਹੁੰਦੈ ਨਾ ਕੀ। ਚੇ ਹੁੰਦੇ ਨੇ ਜਿਵੇਂ, ਕਾਮ ਪਾਨੀ ਪੀਂਦੇ ਨੇ ਓਦੇ ਨਾਲ ਸਾਡੇ ਜੇੜੇ। ਸ਼ਰੀਰ ਵੀਚ, ਗੁਰਦੇ ਵੀਚ ਜੇੜੇ ਪਦ ਖਨੀਜ ਪਦਾਰਥ ਹੁੰਦੇ ਨੇ ਓ ਜਮ ਜਾਂਦੇ ਨੇ। ਆਪਾ ਪਾਨੀ ਜਯਾਦਾ ਪੀਂਦੇ ਹਾਂ, ਤਾ ਓ ਸਾਰੇ ਸਾਡੇ ਅ ਓ ਬਾਹਰ ਨੀ ਕਲ ਜਾਂਦੇ ਨੇ ਤਾਂ ਹੀ ਤੇ ਡੋਕਟਰ ਜਿਵੇਂ ਪੱਥਰੀ ਵਗੈਰਾ ਹੁੰਦੀ ਹੈ। ਤੇ ਡੋਕਟਰ ਸਾਨੂੰ ਏਹੀ ਕਹਿੰਦਾ, ਕੀ ਪਾਨੀ ਸਾਨੂੰ ਜਾਦਾ ਪੀਨਾ ਚਾਹੀਦੈ।
ਹਾਂਜੀ, ਹਾਂਜੀ, ਹਾਂਜੀ। ਦੇਖੋ, ਪਾਨੀ ਪੀਨ ਦੇ ਦੇ ਬੋਤ ਹੀ ਫਾਇਦੇ ਹੈਗੇ। ਤੁਹਾਡੀ ਜੇੜੀ ਸਕੀਨ ਹੈਗੀ, ਓ ਗਲੋ ਕਰਨ ਲੱਗ ਜਾਂਦੀ ਹੈਗੀ। ਬਾਹਰੀ ਸੁੰਦਰਦਾ ਦੇ ਨਾਲ- ਨਾਲ, ਤੁਹਾਨੂੰ ਅੰਦਰੂਨੀ ਸੁਦੰਰਤਾ ਵੀ ਬੋਤ ਮਤਲਬ ਤੁਸੀਂ ਸੋਣੇ ਬਨ ਜਾਓਗੇ। ਤੁਆਡੀ ਜੇੜੀ ਸਕੀਨ ਹੈਗੀ, ਓ ਸੋਫਟ ਹੋ ਜਾਏਗੀ, ਗਲੋ ਆਏਗਾ। ਝੂਰੀਆਂ ਨਹੀ ਆਨੀ, ਤੁਹਾਡੇ ਚਿਹਰੇ ਚ ਨੈਚੁਰਲ ਚਮਕ ਆਨੀ ਸਟਾਟ ਹੋ ਜਾਏਗੀ ਨਾ। ਦੇਖੇਆ ਹੋਏਗਾ, ਅੱਜ- ਕੱਲ, ਛੋਟੇ -ਛੋਟੇ ਬੱਚੇ ਦੇ ਕੀਲ ਮੁੂਂਹਾਸੇ ਨੀਕਲ ਆ ਜਾਦੀਂ ਐ। ਡਰਾਏਨੈਸ ਆ ਜਾਦੀਂ ਏ। ਸਕੀਨ ਦੇ ਅੰਦਰ, ਅੱਖਾ ਦੇ ਅੰਦਰ ਓ ਕੀਸ ਕਾਰਨ ਆ ਪਾਣੀ ਘੱਟ ਪੀਣ ਕਾਰਨ ਤੇ ਆਂਦੀ ਹੈਗੀ।
ਬਿਲਕੁਲ, ਬਿਲਕੁਲ ਆਪਾਂ ਦੇਖੋ ਜਬ ਪਾਨੀ ਜਾਦਾ ਪੀਦੇਂ ਹਾ ਤਾਂ ਸਦੇ ਜੋੜੋ ਵੀ ਵੀਚ ਚੀਕਨਾਈ ਰਹਿੰਦੀ ਹੈ। ਤੁਸੀ ਦੇਖੇਆ ਨਹੀ ਤਾਂ ਕਈ ਲੋਕਾ ਦੇ ਟਾਈਮ ਨਾਲ ਹੀ ਮਤਲਬ ਗੋਡੇ ਗੀਟੇ ਕਹਿੰਦੇ ਨੇ ਸਾਡੇ। ਗੋਡੇ ਨੀ ਚੱਲਦੇ ਪਏ, ਏ ਨੀ ਹੁੰਦਾ ਪੇਆ, ਤਾ ਓਹੀ ਕਰਕੇ ਹੁੰਦਾ ਐ ਸਭ। ਚੀਜਾਂ ਵੀ ਜੇਖੋ ਆਪਾ ਪਾਨੀ ਘਟ ਪੀਵਾਂਗੇ। ਯਾ ਸਈ ਮਾ, ਸਈ ਤਰੀਕੇ ਨਾਲ ਨਾ ਪੀਵਾਂਗੇ, ਤਾਂ ਓਦੇ ਨਾਲ ਆਪਾਂ ਦੇ ਗੋਡੇ-ਗਿੱਟੇ ਕਿੱਥੇ ਚੱਲਣੇ ਫਿਰ।
ਹਾਂ, ਬਿਲਕੁਲ ਸਹੀ ਆਖਿਐ ਤੁਸੀ ਤੇ ਓ ਤੇ ਹੈਗਾ ਈ ਦੇਖੋ, ਸਾਡੀ ਬੋਡੀ ਦਾ ਜੜਾ ਟੈਂਪਰੇਚਰ ਹੁੰਦੈ ਅਵਨੂੰ ਵੀ ਅਗਰ ਅਸੀ ਸੰਤੁਲਿਤ ਰੱਖਨੈ ਤੇ ਸਾਨੂੰ ਪਾਨੀ ਤੇ ਪੀਨਾ ਈ ਪਏਗਾ। ਜਦ ਗਰਮੀਆਂ ਹੁੰਦੀਆਂ ਸੀਂ, ਬੋਡੀ ਕਸਰਤ ਕਰਕੇ ਆਈਏ, ਜਿੰਮ ਆ ਜਾਈਏ ਯਾਂ ਯੋਗਾ ਜਾਈਏ ਯਾਂ ਵੋਕ ਤੇ ਈ ਜਾਂਦੇ ਐਂ ਜੀ ਤੇ ਸਾਨੂੰ ਸਵੈਟਿੰਗ ਹੁੰਦੀ ਏ ਨਾ, ਪਸੀਨਾ ਆਂਦੈ ਅਗਰ ਪਸੀਨਾ ਜੜਾ ਹੈਗਾ, ਓ ਸਾਡੀ ਬੋਡੀ ਇੱਚ ਬਾਹਰ ਨਿਕਲ ਕੇ ਸ਼ਰੀਰ ਨੂੰ ਸਾਡੇ ਠੰਡਾ ਕਰਦਾ ਹੈਗਾ। ਕੈਂਦੇ ਹੈਗੇ ਨਾ, ਜਿਸ ਬੰਦੇ ਨੂੰ ਪਸੀਨਾ ਨੀ ਆਂਦਾ, ਓ ਬੰਦੇ ਦੀ ਬੋਡੀ ਜਾਦਾ ਓਨੂੰ ਤੰਗ ਕਰਦੀ ਹੈਗੀ। ਤੇ ਪਰ ਓਦੇ ਨਾਲ ਹਨ, ਸਾਨੂੰ ਸਾਡਾ ਰੈਗੂਲੇਸ਼ਨ ਜੀਵਨ ਦੇ ਲਈ ਆਵਾਚਕ ਐ ਤੇ ਸਾਨੂੰ ਪਾਨੀ ਤੇ ਦੇਖੋ, ਪੀਨਾ ਈ ਪਏਗਾ ਨਾ।
ਬਿਲਕੁਲ-ਬਿਲਕੁਲ, ਦੇਖੋ ਪਾਨੀ ਦਾ ਦੇਖੋ, ਪਾ ਆਪਾਂ ਖਾਣ ਦੇ ਬਜਾਏ ਜਿਵੇਂ ਤੁਸੀ ਕਿਆ ਰੈ ਸਕਦੇ ਆਂ, ਪਾਨੀ ਦੇ ਬਗੈਰ ਨੀ ਰੈ ਸਕਦੇ। ਓ ਸਾਡੇ ਲਈ ਏ ਮਤਲਬ ਬੋਹੋਤ ਈ ਜ਼ਰੂਰੀ ਹੋ ਗਿਐ ਅੱਜ-ਕੱਲ ਦੇ ਟਾਈਮ 'ਚ। ਅੱਜ ਤਾਂ ਅੱਜ-ਕੱਲ ਦੇ ਟਾਈਮ 'ਚ ਕਯਾ ਵੈਸੇ ਵੀ ਦੇਖੋ ਜਰੂਰੀ ਹੈ ਪਾਨੀ ਤਾਂ ਦੇਖੋ ਪੇੜ ਪੌਦੇ ਹੈਂ ਜਿਵੇਂ ਆਪਾਂ ਪੇੜ ਪੌਦੇੇ ਲਾਈਏ ਤਾਂ ਓਦ ਓਦੇ ਵਿੱਚ ਵੀ ਤਾਂ ਓਨਾਂ ਨੂੰ ਵਧਨ ਲਈ ਵੀ ਤਾਂ ਪਾਨੀ ਦੀ ਜ਼ਰੂਰਤ ਪੈਂਦੀ ਈ ਐ।
ਹਾਂ ਓ ਤੇ ਹੈ ਈ ਦੇਖੋ ਸਾਡੀ ਲਾਰ ਹੋ ਗੀ ਏਦੀ ਚਬਾਨ ਵਾਸਤੇ ਨਿਗਲਨੇ ਵਾਸਤੇ ਲਾਰ ਕੀ ਏ, ਪਾਨੀ ਦੀ ਤੇ ਲਾਰ ਹੁੰਦੀ ਏ ਓ।
ਬਿਲਕੁਲ-ਬਿਲਕੁਲ, ਹੁਨ ਜਿਵੇਂ ਕਿਸਾਨਾਂ ਐ, ਕਿਸਾਨ ਨੂੰ ਫਸਲਾਂ ਉਗਾਣ ਲਈ ਪਾਨੀ ਦੀ ਵੀ ਨੀ ਜਰੂਰਤ ਪੈਂਦੀ ਐ, ਆਪਾਂ ਚਾਏ ਕੋਈ ਵੀ ਪਾਣੀ ਨੀ ਹੋਏਗਾ ਤਾਂ ਆਪਾਂ ਕਿਵੇਂ ਮਤਲਬ ਫਸਲਾਂ ਨਾ ਖਾਣਾ ਹੋਏਗਾ, ਨਾ ਕੁਛ ਹੋਏਗਾ, ਸਾਡੇ ਲਈ ਖਾਣ ਲਈ ਕੋਈ ਚੀਜ ਹੋ ਗਈ
ਕਿਸਾਨਾਂ ਨੂੰ ਤਾਂ ਬੋਤ ਲੋੜ ਹੈਗੀ ਏ ਦੇਖੋ ਕਾਦੀ ਜਦ ਮੀਂਅ ਨੀ ਪੈਂਦਾ, ਜਦ ਬਰਸਾਤ ਨੀ ਆਂਦੀ ਜਦ ਸੂਖਾ ਪੈ ਜਾਂਦੈ ਯਾਂ ਪਾਨੀ ਦੀ ਕਮੀ ਹੁੰਦੀ ਹੈਗੀ ਤੇ ਕੈੱਸ ਕਾਰਨ ਫਸਲ ਨੀ ਉਗਦੀ, ਮਹਿੰਗਾਈ ਵੱਧ ਜਾਂਦੀ ਐ ਐ ਸਾਰੇ ਕਾਰਨ ਵੀ ਤੇ ਹੋ ਜਾਂਦੇ ਐ ਨਾ ਬੋਹੋਤ ਰੀਜ਼ਨ ਹੈਗੇ ਪਾਨੀ ਤੇ ਦੇਖੋ ਸਾਡੇ ਵਾਸਤੇ ਬੋਹੋਤ ਜਾਦਾ ਯੂਜ਼ਫੁਲ ਹੈਗਾ। ਤੁਸੀ ਸੁਨਿਆ ਹੋਏਗਾ ਕਿ ਪਾਨੀ ਕੋਪਰ ਦਾ ਪਾਨੀ ਭੀ ਪੀਨਾ ਚਾਈਦਾ। ਕੋਪਰ ਕੇ ਅੰਦਰ ਪਾਨੀ ਰੱਖ ਕੇ ਭੀ ਹਮਾਰੇ ਕੋ ਪੀਨਾ ਚਾਈਦੈ ਕਿਉਂਕ
ਤਾਂਬੇ ਦੇ ਬਰਤਨ ਦੇ ਅੱਗੇ, ਉ ਵਿੱਚ ਪਾਨੀ ਪਾ ਕੇ ਰਾਤ ਨੂੰ ਕੈਂਦੇ ਨੇ ਨਾ ਰੱਖ ਕੇ ਰੱਖ ਦੋ ਤਾ ਸਵੇਰੇ ਓਦਾ ਪਾਨੀ ਪੀਓ ਤਾਂ ਕਿੰਨੀ ਬਿਮਾਰੀਆਂ ਦੂਰ ਹੁੰਦੀਆਂ ਨੇ।
ਹਾਂ, ਕਿਉਂਕਿ ਪਾਨੀ ਤੇ ਦੇਖੋ ਸਾਡੀ ਨੀਡ ਹੈਗੀ, ਸਾਡੇ ਵਾਸਤੇ ਵੀ ਕਿਸਾਨਾਂ ਵਾਸ ਤੇ ਵੀ ਬਸ ਪਾਨੀ ਪੀਨ ਦਾ ਇੱਕ ਸਮੇਂ ਸਈ ਤਰੀਕਾ ਹੋਨਾ ਚਾਈਦੈ। ਜਿਵੇਂ ਤੁਸੀ ਖਾਨਾ ਖਾ ਰੇ ਓ ਤਾਂ ਕਿੰਨੀ ਦੇਰ ਬਾਦ ਪਾਨੀ ਪੀਓਗੇ ਯਾਂ ਕਿਵੇਂ, ਕਿੰਨਾ ਪਾਨੀ ਪੀਨੈ। ਏੱਕਦਮ ਐਵੇਂ ਨੀ ਨਾ ਕੇ ਤੁਸੀ ਪਾਨੀ ਚੱਕਿਆ ਤੇ ਪੀਂਦੇ ਰਓ, ਪੀਂਦੇ ਰਓ। ਸਿਪ-ਸਿਪ, ਕਰਕੇ ਸਲੋ-ਸਲੋ ਕਾ ਕਰਕੇ ਪੀਓ ਨਾ ਪਾਨੀ।
ਬਿਲਕੁਲ-ਬਿਲਕੁਲ। ਦੇਖੋ ਐ ਤਾਂ ਦੇਖੋ ਪਾਨੀ ਤਾਂ ਦੇਖੋ ਆਪਾਂ ਪੀਂਦੇ ਵੀ ਆਂ ਪਰ ਕਈ ਲੋਕੀ ਤੁਸੀ ਵੇਖ, ਵੇਖੇ ਹੋਏਂਗੇ ਕਿ ਕਿੰਨੀ ਪਾਨੀ ਦੀ ਬਰਬਾਦੀ ਵੀ ਕਰਦੇ ਨੇ। ਆਪਾਂ ਨੂੰ ਉਸ ਚੀਜ਼ ਲਈ ਵੀ ਥੋੜਾ ਜੇਹਾ ਓ ਰੈਣਾ ਚਾਇਦਾ ਕਿ ਕਿਲਤ ਚ ਚਲੋ ਗਰਮੀ ਹੁੰਦੀ ਐ ਤਾਂ ਪਾਨੀ ਦੀ ਦੇਖੋ, ਕਿੰਨੀ ਕਮੀ ਹੋ ਜਾਂਦੀ ਐ ਫੇਰ ਸਾਨੂੰ ਓਦੀ ਓ ਪਤਾ ਚੱਲਦਾ, ਕਿ ਪਾਣੀ ਸਾਡੇ ਲਈ ਕਿੰਨਾ ਜ਼ਿਆਦਾ ਮਤਲਬ ਜਰੂਰੀ ਚੀਜ਼ ਐ ਇੱਕ ਮਤਲਬ ਵਧੀ ਆਪਾਂ ਦਾ ਜੀਵਨ ਈ ਨੀ ਸੰਭਵ ਮਿਲਦਾ।
ਨਈ-ਨਈ ਬਿਲਕੁਲ ਸਹੀ ਆਖਿਆ, ਕਿਉਂਕਿ ਪਾਨੀ, ਪਾਨੀ ਤੇ ਸਾਡੇ ਵਾਸਤੇ ਬੋਤ ਜਾਦਾ ਜ਼ਰੂਰੀ ਹੈਗਾ ਨਾ। ਕਿਉਂਕਿ ਅਗਰ ਦੇਖੋ ਗਰਮੀ ਆਂਦੀ ਐ, ਲੋਕੀ ਕੀ ਕਰਦੇ ਹੈਗੇ ਸ਼ ਅਹ ਨਾਨ ਲੱਗ ਜੰਗਨ ਨੇ ਦੋ-ਦੋ, ਤਿੰਨ-ਤਿੰਨ ਬਾਰ ਦਿਨ ਮੇ ਨਾ ਲੋ। ਓ ਨਾਣਾ ਚਲੋ ਸੇਹਤ ਵਾਸਤੇ ਚਲੋ ਸਾਫ਼-ਸਫ਼ਾਈ ਵਾਸਤੇ ਚੰਗਾ ਪਰ ਤੁਸੀਂ ਸੋਚੋ, ਨਾ ਕਾਰ ਧੋਣੀ ਐ ਤੇ ਪਾਈਪ ਲਗਾ ਕੇ ਤੁਸੀਂ ਪਾਈਪ ਨਾਲ ਕਾਰ ਨਾ ਲੋ ਨਾ। ਤੁਸੀਂ ਕਿਬੀ ਧੋਗੇ ਪਾਈਪ-ਪਾਈਪ ਨਾਲ ਨੀ ਤੁਂ
ਬਾ ਬਾਲਟੀ ਵਿੱਚ ਪਾਨੀ ਲੈ ਕੇ, ਤੁਸੀਂ ਧੋ ਲੋ ਜਿੰਨਾ ਪਾਨੀ ਦੀ ਤੁਆਨੂੰ ਜ਼ਰੂਰਤ ਤੇ ਓਨਾ ਯੂਜ ਕਰੋ, ਬਾਕੀ ਦੀ ਬਰਬਾਦੀ ਨਾ ਕਰੋ ਨਾ ਪਾਣੀ ਦੀ।
ਹਾਂ ਸਾਫ਼-ਸਫ਼ਾਈ ਕਰਨੀ ਏ, ਤਦ ਵੀ ਤੁਸੀਂ ਪਾਈਪ ਲਗਾ ਕੇ ਲੋਕੀ ਕੀ ਕਰਦੇ ਅਨ ਕੰਮ ਵਾਲੀ ਆਈ ਕੰਮ ਵਾਲੀ ਨੂੰ ਚਲੋ, ਪਾਈਪ ਲਗਾਇਆ ਓਨੇ ਤੇ ਵੋਸ਼ ਕਰਨ ਲੱਗ ਗਈ‌। ਐਵੇਂ ਨੀ ਹੋਨਾ ਚਾਇਦਾ ਨਾ ਤੁਆਨੂੰ, ਫਿਰ ਕੰਮ ਵਾਲੀ ਨੂੰ ਸਮਝਾਣਾ ਨਈ ਪਾਨੀ ਨੀ ਵੇਸਟ ਕਰਨਾ ਤੁਸੀਂ, ਤੁਸੀਂ ਓਨਾ ਈ ਪਾਨੀ ਯੂਜ ਕਰੋ ਜਿੰਨਾ ਸਾਡੀ ਸ਼ਮਤਾ ਹੈਗੀ ਪਾਲਤੂ ਪਾਨੀ ਲੈਂਵੇ, ਇੱਕ ਬਾਲਟੀ ਚ ਪਾਨੀ ਭਰੇ ਪੋਚਾ ਲਾਏ। ਨਾਲ ਓ ਪਾਨੀ ਬਾਰ ਵੇਸਟ, ਨਾਲੀਆਂ ਤੇ ਜਾਂਦਾ ਹੈਗਾ ਕਿੰਨਾ ਪਾਨੀ ਦੀ ਕਿਉਂਕਿ, ਪਾਨੀ ਪਿਊਰੀਫਾਈ ਕਰਨਾ ਵੀ ਬੜਾ ਮੁਸ਼ਕਿਲ ਕੰਮ ਹੈਗੀ।
ਬਿਲਕੁਲ-ਬਿਲਕੁਲ ਸਈ ਕੇਆ ਤੂੰਮ ਨੇ ਚਲੋ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰ
ਹਾਂਜੀ-ਹਾਂਜੀ ਸ਼ਸ਼ ਸ਼੍ਰੀਆ ਕਾਲ ਜੀ।